ਹੈਲੋ।
ਹਾਂਜੀ ਸ਼ਾਸ਼ਰੀ ਕਾਲ ਜੀ।
ਸ਼ਾਸ਼ਰੀ ਕਾਲ ਜੀ, ਠੀਕ ਓ?
ਹਾਂਜੀ-ਹਾਂਜੀ।
ਸੋ ਅੱਜ ਅਸੀਂ ਗੱਲ ਕਰਾਂਗੇ ਮੋਬਾਈਲ ਦੇ ਫਾਇਦੇ ਔਰ ਨੁਕਸਾਨਾਂ ਬਾਰੇ। ਜਾਂ ਅੱਜ ਦੇ ਟਾਈਮ ਵਿੱਚ, ਮਤਲਬ ਅਸੀਂ ਆਪਣੀ ਨਜ਼ਰ ਵਿੱਚ ਕੋਈ ਐਸਾ ਇਨਸਾਨ ਨਈ ਦੇਖਦੇ ਜੋ ਫੋਨ ਦੀ ਵਰਤੋਂ ਨਾ ਕਰਦਾ ਹੋਵੇ।
ਹਾਂਜੀ, ਵੱਡੇ ਚ ਲੈ ਕੇ ਛੋਟਾ ਕਰਦਾ ਵਾ।
ਹਾਂਜੀ ਈ ਬਿਲਕੁਲ ਛੋਟੇ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਅੱਜ ਕੱਲ੍ਹ ਸਾਰੇ ਏ ਮਤਲਬ ਆਪਣੀ ਜ਼ਿੰਦਗੀ ਨੂੰ ਸੌਖਾ ਬਣਾਨ ਵਾਸਤੇ ਫੋਨ ਦਾ ਇਸਤੇਮਾਲ ਕਰ ਲੈਣ ਹੁਣ ਜੇਕਰ ਫਾਇਦੇ ਨੇ ਉਧੋ ਓ ਇਨਵੇਸਟ ਨੁਕਸਾਨ ਨੀ ਅਸੀਂ ਦੇਖਦੇ ਆਂ ਸੋ ਇਸ ਵਿਸ਼ੇ ਵਿੱਚ ਤੁਸੀਂ ਕੀ ਕੈਨਾ ਚਾਹੋਗੇ ਕੇਨਾ ਗੇ ਓ ਜਿੱਧਰ ਫਾਇਦੇ ਐ ਨੇ ਉੱਥੇ ਨੁਕਸਾਨ ਵੀ ਐ ਤੁਸੀਂ ਕੀ ਕਹਿਣਾ ਚਾਓਗੇ ਏ
ਏਹ ਤੇ ਹੈ ਜਿੱਥੇ ਫਾਇਦੇ ਹੈਗੇ ਉਥੇ ਨੁਕਸਾਨ ਵੀ ਹੈਗੇ ਆ ਹਨਾ ਜ਼ਰੂਰ। ਏ ਬਾਕੀ ਐ ਵਾ ਆ ਕੀ ਫਾਇਦੇ ਐ ਇਹ ਵਾ ਕਿ ਸਾਨੂੰ ਕੁਛ ਤਾਂ ਪਤਾ ਚਲੇ ਜਿੱਦਾਂ ਫੋਨ ਚ ਜੀ ਪੀ ਐਸ ਐ ਉਹ ਕਿਸੀ ਕੇ ਘਰ ਦਾ ਪਤਾ ਲਗਾ ਸਕਦੇ ਆਂ ਜੀ ਪੀ ਐਸ ਤੋਂ ਹਨਾ ਬ ਮਤਲਬ ਸਾ ਨਈ ਲੋਕੇਸ਼ਨ ਪਤਾ ਲੱਗ ਰਈ ਹੈਗੀ ਜਿੱਥੇ ਅਸੀਂ ਪੈਲੀ ਵਾਰੀ ਜਾ ਰਹੇ ਆ ਹਨਾ ਆ ਦੇਸੀਂ ਈ ਗੋਣ ਵਿਚ ਕਰ ਸਕਦੇ ਆ ਸਾਨੂੰ ਸਾਡੀ ਕੋਈ ਚੀਜ਼ ਗ਼ਲਤ ਹੋ ਜੇ ਅਸੀਂ ਉਹ ਫੋਨ ਚੋਂ ਦੇਖ ਸਕਦੇ ਹੈਗੇ ਏ ਕੋਈ ਚੀਜ਼ ਖ਼ਰਾਬ ਹੋ ਗੀ, ਡੈਮੇਜ ਹੋ ਗੀ ਅਸੀਂ ਉਹ ਫੋਨ ਚ ਦੇਖ ਸਕਦੇ ਆ ਮਲਬ ਕਿ ਈ ਮੈਂ ਘਰ ਦਾ ਨਾ ਆ ਇੱਕ ਸਿਲਡਰ ਇੱਕ ਸੀਗਾ ਸਿਲੰਡਰ ਚ ਜੋ ਰਬਡ ਨੀ ਹੁੰਦੀ ਹੈਗੀ ਹਨਾ ਆ ਤੇ ਉਹ ਰਬਟ ਉਹ ਪਤਾਨੀ ਡੈਮੇਜ ਹੋ ਚੁੱਕੀ ਸੀਗੀ ਤੇ ਜਦੋਂ ਸੀ ਉਹ ਰੈਗੂਲੇਟਰ ਲਗਾਇਆ ਨਾ ਉੱਤੇ ਬਹੁਤ ਆਵਾਜ਼ ਆਣ ਲੱਗ ਗੀ ਗੈਸ ਵਿਚ ਤੇ ਪੈਲਾਂ ਤਾਂ ਸਾਨੂੰ ਲੱਗਾ ਕਿ ਸ਼ਾਇਦ ਫੁੱਲ ਐ ਗੈਸ ਤਾਂ ਕਰਕੇਏ ਤੇ ਬਹਿ ਫਾਈ ਯੂਟਿਊਬ ਤੋਂ ਦੇਖਿਆ ਜਾ ਕੇ ਫੋਨ ਚੋਂ ਤੇ ਕੀ ਤਾਡਾ ਕੀ ਐ ਹਨਾ ਆਵਾਜ਼ ਆ ਰਈ ਹੈਗੀ ਤੇ ਉਹ ਕਹਿੰਦੇ ਸੀਗੇ ਕਿ ਚੇਂਜ ਕਰੋ ਪਾਓ ਫੇਰ ਉਸ ਨੇ ਨਾ ਪੁਰਾਣਾ ਸਿਲੰਡਰ ਸੀਗਾ ਮੈਂ ਉਥੋਂ ਦੀ ਪਾ ਗੀ ਜਿੱਦਾਂ ਓਨਾਂ ਨੇ ਕਿਆ ਸੀ ਕਿੱਦਾਂ ਕੱਢਣੀ ਐ ਪਰ ਕਿੱਦਾਂ
ਦੂਸਰਾ ਫਾਇਦਾ ਸੀ ਇਹ ਦੇਖ ਸਕਦੇ ਆਂ ਕਿ ਅੱਜ ਕੱਲ੍ਹ ਬੱਚੇ ਪੜ੍ਹਾਈ ਵਸਤੇ ਯੂਜ ਕਰ ਸਕਦੇ ਆ ਕਿਵੇਂ ਏ ਜਿਸ ਤਰ੍ਹਾਂ ਕੋਵਿਡ ਦੇ ਟਾਈਮ ਵਿੱਚ ਈ ਦੇਖੇ ਹਾਜੀ ਈ ਕੋਵਿਡ ਦੇ ਟਾਈਮ ਦੀ ਇਗਜੈਮਪਲ ਲੈ ਲਈਏ ਜਦੋਂ ਓ ਸਕੂਲ ਵਰੇ ਸਭ ਕੁਛ ਬੰਦ ਹੋ ਗੇ ਸੀ ਹੈਨਾ ਤੇ ਬੱਚਿਆਂ ਦੀ ਪੜ੍ਹਾਈ ਪਰ ਜਾਗ ਰੱਖੀ ਕਿਸ ਤਰ੍ਹਾਂ ਆ ਕਿ ਅਸੀਂ ਔਨਲਾਈਨ ਕਲਾਸਿਸ ਵਗੈਰਾ ਲਈਆਂ ਹੈਨਾ ਬੱਚਿਆਂ ਨੂੰ ਔਨਲਾਨ ਲਾਈਨ ਕਲਾਸੀ ਟੈਕਨੋਲੋਜੀ ਧੁ ਵਰਤੋਂ ਕਰਵਾਈ ਤਾਂ ਕਿ ਬੱਚੇ ਏ ਰੈਗੂਲਰ ਬੇਸ ਉੱਪਰ ਪੜ੍ਹਾਈ ਕਰ ਸਕਣ ਹਾਂਜੀ।
ਹਾਂਜੀ ਅਹ ਫੋਨਤੋ ਸੀ ਤੁਸੀਂ ਹਾਂਜੀ ਈ ਹਾਂਜੀ ਈ ਆਪਾਂ ਨਾ ਆ ਛੋਟੇ ਤੋਂ ਛੋਟਾ ਫੋਰਮੂਲਾ ਦੇਖ ਸਕਦੇ ਆਂ ਫੋਨ ਤੇ ਯੂਟਿਊਬ ਹੋ ਗਿਆ ਉਹ ਸਾਰੇ ਉੱਥੇ ਨਾ ਫਲੋਗਰਸ ਹੈਗੇ ਆ ਜੋ ਕਿ ਮਤਲਬ ਟਿਊਸ਼ਨਜ ਦਿੰਦੇ ਹੈਗੇ ਹਰ ਇੱਕ ਸਟੱਡੀ ਈ ਦੇ ਏ ਬੇਸਿਸ ਤੇ ਕਿ ਪਾ ਪਲਾਸ ਇੱਕਦਮ ਇਸਾ ਆ ਟੀਚਰ ਦੀ ਤਰ੍ਹਾਂ ਹੀ ਸਮਝਾਉਂਦੇ ਹੈਗੇ ਐ ਵੀਡੀਓ ਬਣਾਈ ਹੁੰਦੇ ਉਹ ਦੇ ਫੋਰਮੁਲੇ ਇਦਾ ਯਾਦ ਕਰਾਉਂਦੇ ਹੈਗੇ ਐ ਜੋ ਕ ਬੜੇ ਈਜ਼ੀਲੀ ਵੱਡੀ ਵੱਡੀ ਕਲਾਸਿਸ ਤੇ ਮਤਲਬ ਬੱਚੇ ਈਜ਼ੀਲੀ ਯਾਦ ਰੱਖ
ਅਨ ਸੌਖੇ ਤਰੀਕੇ ਹੀ ਯਾਦ ਰੱਖ ਸਕਦੇ ਹਨ ਹਾਂਜੀ ਈ ਹਾਂਜੀ ਈ ਇੱਕ ਫਾਇਦਾ ਹੋਰ ਈ ਅਸੀਂ ਵੇਖ ਸਕਦੇ ਆ ਕਿ ਈ ਜਿੱਥੇ ਪਹਿਲੇ ਟਾਈਮ ਵਿੱਚ ਅਸੀਂ ਨਿਊਜ਼ ਪੇਪਰ ਪੜ੍ਹਦੇ ਸੀ ਨਹੀਂ ਟਾਈਮ ਸਾਰਿਆਂ ਕੋਲ ਐ ਕੋਈ ਕਿਧਰੇ ਹੁੰਦਾ ਕਿਧਰੇ ਸਾਰਿਆਂ ਦੀ ਲਾਈਫ ਕਿੰਨੀ ਬਿਜੀ ਹੋ ਗਿਆ ਤੇ ਸਾਡੇ ਵਿੱਚ ਸੌਖਾ ਐ ਕਿ ਅਸੀਂ ਕੋਈ ਨਾ ਕੋਈ ਐਪ ਡਾਊਨਲੋਡ ਕਰਕੇ ਏ ਜਾਂ ਗੂਗਲ ਆ ਜਾਂ ਕੋਮ ਤੇ ਜਾ ਕੇ ਅਸੀਂ ਈ ਕੋਈ ਵੀ ਮਤਲਬ ਸਮਾਚਾਰ ਐ ਜਾਣਕਾਰੀ ਸਾਨੂੰ ਖ਼ਬਰ ਚਾਹੀਦੀ ਐ ਕਿ ਧਰਤੀ ਤੇ ਚੱਲ ਰਿਹਾ ਆ ਏ ਕਿਹੜੇ ਪਾਸੇ ਕੀ ਚੱਲ ਰਿਹਾ ਮਤਲਬ
ਹੁਣ ਜਿੱਦਾਂ, ਹਾਂਜੀ- ਹਾਂਜੀ ਹੁਣ ਜਿੱਦਾਂ ਅੱਜ- ਕੱਲ ਕਿਸੇ ਤੋਂ ਟਾਈਮ ਨਈ ਹੈਗਾ ਅਖਬਾਰਾਂ ਪੜ੍ਹਨ ਦਾ ਹਨਾ। ਤੇ ਫੋਨ ਚ ਆਪ ਜਿਥੇ ਜਾਈਏ ਮਤਲਬ ਅਸੀਂ ਸਿਰਫ ਦੋ ਮਿੰਟ ਵਾਸਤੇ ਹੀ ਜੇ ਬੈਠੇ ਹਾਂ ਕਿਧਰੇ ਵੀ ਬੈਠੇ ਆ ਹਨਾ। ਅਸੀਂ ਦੇਖ ਸਕਦੇ ਸਕਦੇ ਹੈਗੇ ਆ ਮਤਲਬ ਬਹੁਤ ਸਾਰੇ ਐਪਸ ਆਪਾਂ ਲਾਈਵ ਨਿਊਜ਼ ਦੇਖ ਸਕਦੇ ਹੈਗੇ ਕੀ ਚੱਲ ਰਿਹਾ ਕੀ ਨੀ ਚੱਲ ਰਿਹਾ ਹੈਗਾ ਹਨਾ। ਫੋਨ ਤੋਂ ਹੀ, ਫੋਨ ਈ ਐਸੀ ਚੀਜ਼ ਹੈ ਜੋ ਬੰਦੇ ਦੇ ਕੋਲ ਹੁੰਦੀ-ਹੁੰਦੀ ਐ, ਪੈਸੇ ਚਾਹੇ ਹੋਣ ਨਾ ਹੋਣ ਕਿਉਂਕਿ ਅੱਜ-ਕੱਲ ਪੈਸੇ ਵੀ ਵੈਸੇ ਫੋਨ ਚ ਈ ਹੈ ਹਨਾ। ਪੈਸੇ ਹੋਣ ਨਾ ਹੋਣ ਕੈਸ਼ ਵ ਫੋਨ ਅੱਜ-ਕੱਲ ਹਰ ਕਿਸੇ ਤੋ ਹੋਏਗਾ-ਹੋਏਗਾ।
ਬੈਂਕਿੰਗ ਕਰ ਸਕਦੇ ਆ ਅਸੀਂ ਕਿਸੇ ਨੂੰ ਪੈਸੇ ਪਾਉਂਦੇ ਆ ਇੱਕ ਜਗ੍ਹਾ ਤੇ ਦੂਸਰੀ ਜਗ੍ਹਾ ਅਸੀਂ ਫੋਨ ਤੋਂ ਪਾ ਸਕਦੇ ਆ। ਅਸੀਂ ਬਿੱਲ ਭਰ ਸਕਦੇ ਆ, ਭਾਵੇਂ ਬਿਜਲੀ ਦਾ ਏ ਪਾਣੀ ਦਾ ਏ
ਹਾਂਜੀ, ਦੇਖੋ ਫੋਨਾ ਨੇ ਕਿੰਨਾ ਮਤਲਬ ਉਹ ਚੀਜ਼ ਕਰ ਕੀਤੀ ਹੈਗੀ ਹੈ। ਜਿੱਦਾਂ ਪਹਿਲਾਂ ਦੂਰ ਬੈਠੇ ਹੁੰਦੇ ਸੀਗੇ ਕਿੱਦਾਂ ਇੱਕ ਦੂਸਰੇ ਨੂੰ ਤਰਸਦੇ ਹੁੰਦੇ ਸੀਗੇ ਫੋਨ ਤੋਂ ਜਾਂ ਕਿੱਦਾਂ ਵੀ ਹਨਾ ਅੱਜ- ਕੱਲ ਹਾਂਜੀ।
ਅਸੀਂ ਦੂਰ ਬੈਠੇ, ਸੱਤ ਸਮੁੰਦਰ ਪਾਰ ਅਗਰ ਕੋਈ ਸਾਡਾ ਭੈਣ-ਭਰਾ ਪਰਿਵਾਰ ਦਾ ਮੈਂਬਰ ਫੋਰਨ ਵਿੱਚ ਬੈਠਿਆ ਤੇ ਅਸੀਂ ਉਸ ਨਾਲ ਵੀ ਆਰਾਮ ਨਾਲ ਗੱਲ ਕਰ ਸਕਦੇ ਆ।
ਗੱਲ ਕਰ ਸਕਦੇ ਆ, ਆਪਣੇ ਘਰ ਦਾ ਫੰਕਸ਼ਨ ਦਿਖਾ ਸਕਦੇ ਆ, ਉਹ ਫੋਰਨ ਬੈਠੇ- ਬੈਠੇ ਠੇ ਆਪਣੇ ਘਰ ਦੇ ਕੈਮਰੇ ਦੇਖਦੇ ਹੈਗੇ ਫੋਨ ਦੇ ਥਰੂ ਹਨਾ। ਤੇ ਹੋਰ ਵੀ ਇਦਾਂ ਦੀਆਂ ਬਹੁਤ ਸਾਰੀਆਂ ਚੀਜਾ ਹੈਗੀਆਂ ਲੋਕੀ ਬਹੁਤ ਯੂਜ ਕਰਦੇ ਐ।
ਜੀ-ਜੀ, ਜਿੱਧਰ ਕਿਸੇ ਚੀਜ਼ ਦੇ ਫਾਈਦੇ ਹੋਣ ਤੁਹਾਨੂੰ ਨੁਕਸਾਨ ਵੀ ਹਨ। ਜਿਸ ਤਰ੍ਹਾਂ ਅੱਜ- ਕੱਲ੍ਹ ਬੱ- ਚਿਆਂ ਨੂੰ ਲੱਤ ਲੱਗੀ ਐ ਹਨਾ। ਅਡਿਕਟਡ ਬੱਚੇ ਇਨੇ ਕਿ ਫੋਨ ਤੂੰ ਬਿਨਾਂ ਨਾ ਉਹ ਰੋਟੀ ਖਾਣਗੇ ਇਹਨਾਂ ਨੂੰ ਕੋਈ ਕੰਮ ਕਰਵਾਨਾ ਪਹਿਲੇ ਫੋਨ ਉਹ ਦੇ ਹੱਥ ਚ ਫਰਾਣਾ ਪਏਗਾ। ਤੇ ਇੱਥੇ ਨੁਕਸ-
ਹਾਂਜੀ ਹਾਂਜੀ। ਹਾਂਜੀ ਨੁਕਸਾਨ ਤੇ ਹੈ ਜਿੱਦਾਂ ਟਾਈਮ ਟੂ ਟਾਈਮ ਸੋਣਾ ਨੀ ਉੱਠਣਾ ਨੀ ਹਨਾ। ਫੋਨ ਦੇ ਕਰਕੇ ਇਹ ਸਾਰਾ ਪ੍ਰੋਬਲਮ ਹੁੰਦੀ ਹੈਗੀ ਐ। ਜੀ, ਹੁਣ ਜਿੱਦਾਂ ਰੋਟੀ ਖਾਣ ਤੋਂ ਬਾਅਦ ਰੋਟੀ ਖਾਣ ਵੇਲੇ ਫੋਨ ਰੋਟੀ ਖਾਣ ਤੋਂ ਬਾਅਦ ਫੋਨ ਕੋਈ ਸੈਰ ਦਾ ਨੀ ਪਤਾ ਹੈਗਾ ਕਿ ਗਲੀ ਚ ਕਿਸੇ ਦਾ ਕੋਈ ਘਰ ਆ ਗਿਆ ਕਿਸੇ ਨੂੰ ਲੈਣਾ-ਦੇਣਾ ਨੀ ਹੁੰਦਾ ਸਭ ਫ਼ੋਨ ਚ ਲੱਗੇ ਹੁੰਦੇ ਹੈਗੇ ਆ, ਈਵਨ ਕਿ ਜਿਹੜੇ ਰਿਸ਼ਤੇਦਾਰ ਵੀ ਆ ਜਾਂਦੇ ਆ, ਉਹ ਵੀ ਫੋਨ ਚ ਈ ਲੱਗੇ ਹੁੰਦੇ ਐ, ਪਹਿਲਾਂ ਗੱਲਾਂ ਬਾਤਾਂ ਕਰਦੇ ਹੁੰਦੇ ਸੀਗੇ। ਹੁਣ ਕੋਈ ਵੀ ਨੀ ਮਤਲਬ, ਸਭ ਫੋਨ ਦੇ ਈ ਫੋਨ ਦੀਆਂ ਗੱਲਾਂ ਕਰਦੇ ਐ, ਅਸੀਂ ਐਵਾ ਹੁਣ ਫੋਨ ਚ ਐ ਵੈ ਮਤਲਬ ਨਵੀਆਂ-ਨਵੀਆਂ ਗੱਲਾਂ ਕਰਦੇ ਰਹਿੰਦੇ ਆ ਫੋਨ ਦੀਆਂ ਹਨਾ, ਗੇਮਸ ਜਿਹੜੀਆਂ ਵਾ
ਪੈ ਰਿਹਾ।
ਹਾਂਜੀ ਹੁਣ ਜਿੱਦਾਂ ਗੇਮਸ ਐ, ਪਹਿਲੇ ਸਾਰੇ, ਹਾਜੀ ਹੁਣ ਜਿੱਦਾਂ ਗੇਮਸ ਆ ਸਾਰੇ ਪਹਿਲੇ ਬਾਹਰ ਖੇਡਦੇ ਹੁੰਦੇ ਸੀ ਉਹੀ ਹੁਣ ਅੱਜ-ਕੱਲ੍ਹ ਸਾਰੇ ਫ਼ੋਨ ਚ ਖੇਡਣ ਲੱਗ ਪਈ ਐ।
ਹੈਨਾ। ਇਹ ਵੀ ਨੁਕਸਾਨ ਹੀ ਹੈਗਾ ਵਾ ਆਪਣੇ ਸਰੀਰ ਦੇ ਲਈ ਜਿਹੜਾ ਕਿ ਇੱਕ ਐਕਟੀਵਿਟੀ ਹੋਣੀ ਸੀਗੀ ਆਪਣੇ ਸਰੀਰ ਦੇ ਬਾਹਰ ਅਸੀਂ ਅਗਰ ਖੇਡਦੇ ਹਨਾ ਬੈਟ ਬੋਲ ਵੀ ਅਗਰ ਅਸੀਂ ਦੇਖੀਏ ਯਾ
ਕੋਈ ਐਸੀ ਆਪਣੇ ਪੁਰਾਣੇ ਬਿਲਕੁਲ।
ਬਣਾ ਲਈ ਏ।
ਅਸੀਂ ਛੁਪਣ ਛੁਪਾਈ ਇਸ ਤਰ੍ਹਾਂ ਦੀਆਂ ਗੇਮਾਂ ਖੇ ਖੇਡਦੇ ਸੀਗੇ ਬੱਚੇ, ਪਰ ਹੁਣ ਕਿਉਂਕਿ ਫੋਨ, ਫੋਨ ਫੋਨ ਤੇ ਵੀ ਅਸੀਂ ਗੇਮਾਂ ਖੇਲਣੀਆਂ ਸ਼ੁਰੂ ਕਰ ਦਿੱਤੀਆਂ ਬੱਚਿਆਂ ਨੇ, ਹੈਨਾ। ਉਸ ਕਰਕੇ ਨੁਕਸਾਨ, ਮੈਂ ਕਿਆ, ਦਿਖਦੀ ਕੋਈ ਨੀ ਫਿਜ਼ੀਕਲ ਐਕਟੀਵਿਟੀ ਘੱਟੀ ਐ, ਉਹਦੀ ਵਜ੍ਹਾ ਨਾਲ਼।
ਹਾਂਜੀ- ਹਾਂਜੀ, ਜਿੱਦਾਂ ਕਿ ਮਤਲਬ ਲਾ ਲੋ, ਤੁਸੀਂ ਬੈਟ ਬੋਲ ਤਕਰਾ ਵੀ ਅੱਜ- ਕੱਲ ਬੱਚੇ ਗੇਮ 'ਚ ਖੇਡਦੇ ਆ, ਫੋਨ 'ਚ ਖੇਡਦੇ ਐ।
ਬਿਲਕੁਲ- ਬਿਲਕੁਲ।
ਹਨਾ, ਤੇ ਮਤਲਬ ਇੱਕ ਤੇ ਆਈਸ ਤੇ ਤੇ ਹੈ ਈ
ਪੱਬਜੀ ਹੋ ਗਈ, ਫ੍ਰੀ ਫਾਇਰ ਇਸ ਤਰ੍ਹਾਂ ਦੀਆਂ ਗੇਮਾਂ ਆ ਗਈਆਂ ਉਸ ਨਾਲ਼ ਬੱਚਿਆਂ ਦੇ ਬ੍ਰੇਨ ਉੱਪਰ ਕਿੰਨਾ ਅਸਰ ਪੈ ਰਿਹਾ।
ਹਾਂਜੀ ਬ੍ਰੇਨ ਉੱਤੇ, ਆਈਸ ਤੇ ਹਾਂਜੀ ਆਈਸ ਕਿੰਨੀਆਂ ਵੀਕ ਹੋ ਰਹੀਆਂ, ਛੋਟੇ- ਛੋਟੇ ਬੱਚਿਆਂ ਨੂੰ ਚਸ਼ਮੇ ਲੱਗੇ ਹੋਏ ਆ
ਬਿਲ
ਤੇ ਲੋਕੀ ਆਪਣੀ ਹਜੇ ਵੀ ਉਹਨਾਂ ਦੀ ਉਮਰ ਨਹੀਂ ਹੈਗੀ ਹੈ ਨਾ ਚਸ਼ਮੇ ਵਗੈਰਾ ਲੱਗਣ ਦੀ ਉਮਰ ਪੰਜਾਹ ਚਾਲੀ ਤੋਂ ਉੱਪਰ ਹੁੰਦੀ ਆ ਅੱਜ- ਕੱਲ ਮਤਲਬ ਜੇੜੇ ਫਿਫਥ, ਫੋਰਥ ਕਲਾਸ ਵਿੱਚ ਐ, ਉਹਨਾਂ ਨੂੰ ਚਸ਼ਮੇ ਲੱਗੇ ਹੋਏ ਆ।
ਬਿਲਕੁਲ ਬਿਲਕੁਲ। ਕਿੰਨਾ, ਅੱਜ- ਕੱਲ ਫ਼ੋਨਾਂ ਤੋਂ ਕਿੰਨਾ ਫਰੋਡ ਵੀ ਸ਼ੁਰੂ ਹੋ ਗਿਆ, ਹੈਨਾ
ਹਾਂਜੀ ਬਹੁਤ ਜ਼ਿਆਦਾ ਸਕੈਮ ਹੋਣ ਲੱਗ ਗਏ, ਸ਼ੋਪਿੰਗ ਵਿੱਚ ਲਾ ਲੋ ਤੁਸੀਂ
ਮਤਲਬ ਤੁਸੀਂ ਕੋਈ ਚੀਜ਼ ਮੰਗਵਾਓਗੇ ਔਨਲਾਈਨ ਤੇ ਉਹ ਤੁਹਾਨੂੰ ਕੁਛ ਹੋਰ ਦੇ ਦੇਣਗੇ ਹਨ ਸਕੈਮ ਫਰੋਡ ਚੱਲਦਾ ਨੀ ਕੁਛ ਵੈੱਬਸਾਈਟਸ ਝੂਠੀਆਂ ਬਣਾਈਆਂ ਹੋਈਆਂ ਨੇ, ਪੈਸੇ ਵੀ ਤੁਸੀਂ ਸਮਬਿਟ ਕਰ ਜੋਗੇ, ਦੇਜੋਗੇ ਉਹਦਾ ਪਰ, ਮਿਲੇਗਾ ਵੀ ਤਾਨੂੰ ਕੁਛ ਨੀ, ਪ੍ਰਾਈਵੇਸੀ ਇਸ਼ੂ ਕਿੰਨੇ ਜਿਸ ਤਰ੍ਹਾਂ ਤੁਸੀ ਅਗਰ ਜੇੜਾ ਆਪਣਾ ਲਿੰਕ ਮਤਲਬ ਖਰੀਦੋ ਸਟੋਰ ਕਰ ਰਹੇ ਓ ਉਥੋਂ ਚੋਰੀ ਹੋਣ ਦਾ ਕਿੰਨਾ ਡਰ ਐ ਹੈਨਾ
ਹਾਂਜੀ, ਹੋਰ ਸਾਨੂੰ ਵਾਰ- ਵਾਰ ਮੈਸੇਜ ਵੀ ਆਂਦਾ ਵਾ ਹਨਾ ਕਿ ਮਤਲਬ ਆਪਣਾ ਓ ਟੀ ਪੀ ਜਾਂ ਕੋਈ ਵੀ ਅਪ ਕੋਈ ਵੀ ਕੋਡ ਨਾ ਸ਼ੇਅਰ ਕਰੋ ਹਨਾ, ਹਾਂਜੀ ਨਾਲ ਓ ਹਾਂਜੀ- ਹਾਂਜੀ ਇਹ ਤਾਂ ਹੈ।
ਬਿਲਕੁਲ। ਫੇਰ
ਬਾਕੀ ਟੈਮ, ਹਾਂਜੀ- ਹਾਂਜੀ। ਬਾਕੀ ਐਹ ਵੈਂ ਫੋਨ ਮਤਲਬ ਸਾਨੂੰ ਜਿੰਨਾ ਹੋ ਸਕੇ ਘੱਟ ਚਲਾਣਾ ਚਾਹੀਦਾ ਵਾ। ਆਪਣੇ ਤੋਂ ਦੂਰ ਰੱਖਣਾ ਚਾਈਦਾ ਹਨਾ
ਹਾਂਜੀ ਬੋਲੋ, ਬੱਚਿਆਂ ਲਈ, ਬੱਚਿਆਂ ਨੂੰ ਨੀ ਤੇ ਅੱਜ ਜੇ ਹੈ ਨਾ, ਬੱਚਿਆ ਨੂੰ ਫੋਨ ਕਰਕੇ ਭੇਜ ਦਿੰਦੇ ਹਨ ਕਿ ਚਲੋ ਫੋਨ ਚਲਾਉਂਦੇ ਰਹਿਣਗੇ ਤੇ, ਪਰੇਸ਼ਾਨ ਨੀ ਕਰਣਗੇ, ਉਸ ਤਰ੍ਹਾਂ ਸਾਨੂੰ ਹੁਣ ਕੀ ਕਰਨਾ ਚਾਹੀਦਾ, ਬੱਚਿਆਂ ਨੂੰ ਫਿਜਿਕਲ ਐਕਟ ਅਟੇ ਬਿਟੇ ਵੀ ਹਨਾ, ਜਿਸ ਤਰ੍ਹਾਂ। ਪਕੜਣ -ਪਕੜਾਈ ਖੇਡੋ, ਛੁਪਨ -ਛੁਪਾਈ ਕੈੇਸੇ ਕੈ ਬੁਕਸ 'ਚ ਜੇੜੀਆਂ ਗੇਮਾਂ ਲਿਖੀਆਂ ਹੁੰਦੀਆ ਉਹੀ ਖੇਡਦੇ ਆਂ, ਪਰ ਅੱਜ- ਕੱਲ ਉਹ ਹੀ ਗੇਮਸ। ਨਹੀ ਬੱਚੇ ਪ੍ਰੈਫਰ ਕਰ ਰਹੇ। ਬੱਚੇ ਅੰਦਰ ਬੈਠ ਕੇ, ਆਈ-ਪੈਡ ਤੇ, ਲੈਪ-ਟੋਪ ਤੇ, ਐਂਸੀ ਗੇਮਸ ਖੇਲੇ ਗੇ
ਹਮ
ਚਲੋ ਹਨਾ, ਔਨਲਾਈਨ ਕਿਨੀਂ ਗੇਮਸ ਅੱਜ ਕੱਲ੍ਹ ਲਈਕ ਏ ਚਲ ਵੀ ਹੁਣ ਪਹਿਲੇ ਤੇ ਅੱਖਾਂ-ਉਖਾ ਉੱਪਰ ਅਸਰ ਪਏਗਾ ਦਿਮਾਗ ਉੱਪਰ ਕਿਉਂਕਿ, ਬੱਚੇ ਉਸ ਹਿਸਾਬ ਨਾਲ ਸੋਚਣ ਦੀ ਸ਼ਕਤੀ ਨਈ ਹੈਗੀ।
ਹਾਂਜੀ, ਹੁਣ ਜਿੱਦਾਂ ਦੇਖ ਲੋ ਲੂਡੋ ਸੀ, ਇੱਕ ਬੋਰਡ ਗੇਮ ਸੀ। ਏ ਹਨਾ, ਤੇ ਉਦੇ 'ਚ ਕੋਈ ਸਾਈਡ, ਅੱਖਾਂ ਤੇ ਨਹੀ ਜ਼ੋਰ ਪੈਂਦਾ ਸੀ ਇਹੀ ਤੇ ਫੋਨ ਚੋਂ, ਖੇਡਦੇ ਆ ਲੁਡੋ ਹਨਾ ਤੇ ਉਹਦੀ ਜਿਹੜੀ ਬ੍ਰਈਟਨੈੱਸ ਹੈ, ਕਿਉਂਕਿ, ਬ੍ਰਈਟਨੈੱਸ ਤੇ ਬਿਲਕੁਲ ਕੋਈ ਵੀ ਨੀ ਘੱਟ ਕਰ ਕੀ ਯੂਜ਼ ਕਰਦਾ ਹੈਗਾ, ਖਾਸ ਕਰਕੇ ਬੱਚੇ ਹਨਾ। ਫੁੱਲ, ਬ੍ਰਾਈਟਨੈਸ ਕਰਦੇ ਹੈਗੇ ਆ ਤੇ ਉਹੀ, ਆਈਸ ਤੇ ਇਫੈ਼ਕਟ ਪੈਂਦਾ ਹੈਗਾ ਸਾਡੇ
ਬਿਲਕੁੱਲ। ਤੇ, ਤੁਸੀ
ਤੇ, ਕਿੰਨਾ ਕੁ ਦਿਨ ਦਾ ਚਲਾ ਲੈਂਦੇ ਹੈਗੇ, ਤੁਸੀਂ ਫੋਨ
ਨਈ ਨਈ ਤੇ ਪ੍ਰਯਾਸ, ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ, ਘੱਟੋ-ਘੱਟ ਹੀ ਵਰਤੋਂ ਕਰੀਏ ਕਿਉਂਕਿ, ਜਿਸ ਤਰ੍ਹਾਂ ਅਸੀਂ ਪੜ੍ਹਾਈ ਵਾਸਤੇ ਹੀ ਜ਼ਿਆਦਾ ਕੋਸ਼ਿਸ਼ ਰਹਿੰਦੀ ਕਿ ਪੜ੍ਹਾਈ ਦਾ ਹੀ ਕਰੀਏ, ਬਾਕੀ ਸਕਰੀਨ ਟਾਈਮ, ਅਸੀ ਘਟਾ ਦਈ ਏ ਜਿੱਧਰ ਅਸੀ ਮਤਲਬ ਫ੍ਰਰੀ ਟਾਈਮ ਤੇ, ਕੋਸ਼ਿਸ਼ ਕਰੀਏ ਵੀ ਫੋਨ ਨਾ ਯੂਜ਼ ਕਰੀਏ ਐ ਨਾ, ਫਰੀ ਟਾਈਮ ਤੇ ਆਪਣੇ, ਘਰਦਿਆਂ ਨਾਲ ਬੈਠ ਕੇ, ਗੱਲ ਕਰ ਲਿੱਤੀ ਜਾਂ ਸੈਰ ਕਰ ਲਿੱਤੀ, ਜਾਂ ਬਾਹਰ ਕੁਛ ਖੇਲ ਲਿੱਤਾ
ਸੀਨਿਅਰ ਵੀ ਨਈ ਸੀਗੇ, ਹਾਂਜੀ ਪਹਿਲੇ ਤਾਂ ਐ ਕੁਛ ਵੀ ਨਈ ਸੀਗੇ, ਫੋਨ ਚ ਕੁਛ ਚਲਾਉਣ ਨੂੰ ਹੁੰਦਾ ਨੀ, ਸੀਗਾ ਹਨਾ, ਅੱਜ ਤੋਂ ਦਸ ਸਾਲ ਪਹਿਲੇ, ਲਾ ਲਈਏ ਤੇ ਹੁਣ, ਬਹੁਤ ਸਾਰੇ ਐਂਪ ਆ ਗਏ ਹੋਏ ਹੈ ਕਿ, ਮਤਲਬ ਤੁਸੀ ਇੱਕ ਛੱਡੋ, ਇੱਕ ਤੋਂ ਬੋਰ ਹੋ ਰਹੇ ਹੋ, ਤੇ ਤੁਸੀਂ ਦੂਸਰਾ, ਚਲਾ ਸਕਦੇ ਹੋ
ਉਹੀ ਹੈ ਕਿ, ਸਹੂਲਤਾਂ ਤੇ ਸਾਨੂੰ ਮਿਲ ਜਾਂਦੀਆਂ ਨੇ, ਹੁਣ ਸਾਡੇ ਉੱਪਰ ਹੈ ਕਿ, ਅਸੀ ਉਸ ਸਹੂਲਤ ਦਾ ਫਾਇਦਾ ਚੁੱਕਦਿਆਂ ਹੀ, ਉਸ ਤੋਂ ਆਪਣੇ ਉੱਪਰ ਹਾਨੀਕਾਰਕ, ਬਣਾਦਾ
ਹਾਂਜੀ-ਹਾਂਜੀ, ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ।
ਓਕੇ ਜੀ, ਸਤਿ ਸ਼੍ਰੀ ਅਕਾਲ।